ਅਮ੍ਰ ਵ ਕਹਿੰਦਾ ਥਕੇ ਹੋਏ, ਹੈਲੋ ਸਾਨੂੰ ਵੀ ਕਿਸੇ ਨ ਟੋਕ ਤਾਂ ਸੀਗਾ ਨਾ ਰੱਖੜੀ ਨੀ---ਹੈਲੋ
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਵਾਜ ਨਹੀਂ ਆ ਰਹੀ ਹਾਂਜੀ ਠੀਕ-ਠਾਕ ਹੋਰ ਵੀਰ ਜੀ ਠੀਕ-ਠਾਕ ਹੋ।
ਸਭ ਕਿਰਪਾ ਵਧੀਆ ਹਾਂ ਸਭ ਵਧੀਆ ਦਰਸ਼ਨ ਨਹੀ ਹੂਦੇ ਤੁਹਾਡੇ ਕਿੱਥੇ ਰਹਿੰਦੇ ਹੋ।
ਮੌਸਮ ਖ਼ਰਾਬ ਹੋਇਆ ਦਾ ਜੀ ਅੱਜ ਕੀ ਕਹਿੰਦੇ ਨੇ ਇਹਨੂ ਬਾਰਿਸ਼ ਤੇ ਬਹੁਤ ਤੰਗ ਹੋਏ ਦੇ ਆ ਬਾਰਿਸ਼ ਦੇ ਤੇ ਘਰ ਹੀ ਆ ਸਵੇਰ ਦੇ। ਦਰਸ਼ਨ ਕੀ ਹੋਨ ਬਸ ਮੌਸਮ ਹੀ ਇਹੋ ਜਿਹੇ ਬਣੇ ਹੋ ਨੇ ਤਿੰਨ ਚਾਰ ਦੇਰ ਹੋ ਗਏ ਨੇ ਬਾਰਿਸ਼ ਦੇ ਮੌਸਮ ਬਣਿਆ ਦਾ ਵਧੀਆ ਤੁਹਾਡੇ ਵਾਲੇ ਪਾਸੇ ਕੀ ਹਿਸਾਬ ਕਤਾਾਬ ਹੈ ਬਾਰਿਸ਼ਾਂ ਆ ਰਹੀਆਂ ਕਿ ਨਹੀਂ ਉੱਧਰ।
ਨਹੀਂ ਬਾਰ ਬਾਰਸ਼ਾਂ ਤੇ ਆ ਰਹੀਆਂ ਉਹ ਕਲ ਰਾਤ ਦੀ ਲੱਗੀ ਵਦੀ ਸਾਡੇ।
ਸਾਡੇ ਤੇ ਇੱਥੇ ਪਾਣੀ ਪਾਣੀ ਹੋਇਆਦਾ ਜਲਥਲ ਹੋਇਆ ਦਾ ਪੂਰਾ ਬਹੁਤ ਜ਼ਿਆਦਾ
ਚਲੋ ਵਧੀਆ ਹੋ ਗਿਆ ਠੰਡ ਪੈ ਗਈ ਗਰਮੀ ਬੜੀ ਪੈ ਰਹੀ ਸੀ ਪਿੱਛੇ
ਬਾਬਾ ਜੀ ਬਾਤ ਗਰਮੀ ਕਰਕੇ ਤੇ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹ ਠੰਡ ਪੈ ਗਈ
ਹਾਂ ਚਲੋ ਬਾਰਸ਼ ਪੈਣੀ ਚਾਹੀਦੀ ਹੈ ਜੀ
ਬਾਰਿਸ਼ ਬੜੀ ਜ਼ਰੂਰੀ ਹੈ ਜੀ, ਹਾਂਜੀ
ਬਾਰਿਸ਼ ਨਾ ਹੁਣ ਤਿਆਰੀ ਹੋਏਗੀ ਨਾ ਜੀਰੀ ਲਾਉਣ ਦੀ।
ਜੀਰੀ ਲਾਨ ਦੀ, ਠੀਕ ਕਹਿ ਰੇ ਹੋ ਠੀਕ। ਬਿਲਕੁਲ ਸਹੀ ਗੱਲ ਹੈ ਵਾ ਦੇਖੋ ਇਹ ਵੀ ਪ੍ਰਾਕ੍ਰਤਿਕ ਪਤਾ ਹੈਗਾ ਬਈ ਰੱਬ ਨੂੰ ਵੀ ਇਸ ਟਾਈਮ ਬਾਰਿਸ਼ ਪੈਣੀ ਹੈ ਟਾਈਮਿੰਗ ਦੇ ਅਕੋਡਿੰਗ ਬਣਿਆ ਹੋਇਆ ਵੀ ਇਹ ਬਾਰਿਸ਼ ਪਏਗੀ ਜੀਰੀ ਤਾਂ ਹੀ ਹੋਏਗੀ ਕਿਉਂਕਿ ਇਸ ਬਾਰਿਸ਼ ਦੇ ਨਾਲ ਹੀ ਜੀਰੀ ਨੇ ਆਉਣਾ।
ਹਾਂ ਹਾਂ, ਕਿਉਂਕਿ ਇਹ ਜਿੰਨਾ ਸਾਵਨ ਹੁੰਦਾ ਹੈ
ਹੁਨ
ਸਾਾ ਸਾਊਥ ਜਾਂਦਾ ਸਾਊਥ ਦੇ ਲੋਕ ਚਾਵਲ ਖਾਂਦੇ ਨੇ ਜ਼ਿਆਦਾ।
ਹਾਂ, ਬਿਲਕੁਲ-ਬਿਲਕੁਲ ਸਾਊਥ ਉੱਧਰ ਚੱਲਦਾ ਹੀ ਚਾਵਲ ਹੈ ਜੀ ਬਹੁਤ ਜ਼ਿਆਦਾ, ਹਰ ਚੀਜ਼ ਨਾਲ ਹੀ ਚਾਵਲ ਚੱਲਦਾ ਜੀ ਉੱਥੇ।
ਹਾਂ ਹਾਂ
ਹਾਂਜੀ, ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਕੱਟ ਕੇ ਕਿੳ ਆ ਰਹੀ ਹੈ ਸਿਗਨਲ
ਸਾਬ ਬਣਾਇਆ ਦਾ ਉਹ ਉਧਰਲੇ ਪਾਸੇ ਚਾ ਵਲ ਉਗਦਾ ਨਹੀਂ। ਹਾਂ ਸਿਗਨਲ ਦੀ ਚੱਲ ਰਹੀ ਸੁੂਣਾ
ਦਾਂ ਨੀ, ਹਾਂ ਮੈਨੂੰ ਵੀ ਆਵਾਜ਼ ਹਾਂ ਹੁਣ ਆਈ ਤੇ ਹੈ ਬਸ ਵਿੱਚ ਨਾ ਤੁਹਾਡੀ ਆਵਾਜ਼ ਜਿਵੇਂ ਦਬ ਕੇ ਆਉਂਦੀ ਹੈ ਵਿੱਚ ਦ ਉਸ ਤਰ੍ਹਾਂ ਲੱਗਦਾ ਪਿਆ।
ਹਾਂ ਬਸ ਉਹਦੀ ਪ੍ਰੋਬਲਮ ਹੈ ਸਿਗਨਲ ਦੀ।
ਹਮ, ਹੋਰ ਜੀ ਘਰ ਸਭ ਵਧੀਆ ਜੀ, ਬੱਚੇ ਠੀਕ-ਠਾਕ ਜੀ ਸਭ।
ਸਭ ਵਧੀਆ ਸਭ ਕਿਰਪਾਜੀ ਕਿਰਪਾ, ਤੁਸੀਂ ਸੁਣਾਓ ਕਰਲਿਆ ਨਾਸ਼ਤਾ।
ਹਾਂਜੀ ਨਾਸ਼ਤਾ ਹੁਣ ਮੌਸਮ ਇਹੋ ਜਿਹਾ ਬਣਿਆ ਤਾਂ ਹੁਣ ਨਾਸ਼ਤਾ ਵੀ ਤੁਹਾਨੂੰ ਪਤਾ ਮੌਸਮ ਦੇ ਹਿਸਾਬ ਨਾਲ ਹੀ ਚੱਲਦਾ ਜੀ।
ਫੇਰ ਤੁਸੀਂ ਬ੍ਰੈਡ ਪ, ਪਕੌੜੇ ਤਿਆਰ ਕੀਤੇ ਨੇ ਕੀ।
ਹਾਂ ਬ੍ਰੈਡ ਪਕੌੜੇ ਤਿਆਰ, ਦੇਖੋ ਜੀ ਮੌਸਮ ਦੇ ਹਿਸਾਬ ਨਾਲ ਨਾਸ਼ਤਾ ਚੱਲੇ ਨਾ ਤੇ ਫਿਰ ਠੀਕ ਰਹਿੰਦਾ। ਹ-ਹ-ਹ, ਠੀਕ ਹੈ ਨਾ ਜੀ। ਹੈਲੋ। ਹੈਲੋ। ਹੈਲੋ।
ਹਾਂ ਨ ਠੀਕ ਗੱਲ ਐ ਮੋਸਮ ਐ ਬਰੈਡ ਬੜੇ ਵਧੀਆ ਬੜਾ ਵਧੀਆ ਲਗ ਨਾਲ ਚਾਹ ਹੋਵੇ ਅਦਰਕਾ
ਹਾਂ, ਅਦਰਕ ਆਲੀ ਚਾਹ ਅਤੇ ਨਾਲ ਬਰੈਡ ਪਕੌੜੇ ਉਹ ਵੀ ਅ ਬ੍ਰੈਡ ਪਕੌੜੇ ਹੋਣ ਅਹ ਦੂਸਰੇ ਆਪ ਆਲੂ ਬ੍ਰੈਡ ਆਲੂ ਵਿੱਚ ਭਰੇ ਹੋਣ ਹਾਂ ਹੁਣ ਆਈ ਏ ਜੀ ਆਵਾਜ਼ ਠੀਕ ਆ ਰਹੀ ਹੈ ਆਵਾਾਂਜ਼ ਅਤੇ ਵਿੱਚ ਆਪਣਾ ਪਰੇ ਹੋਣ ਆਪਣਾ ਆਲੂ ਅਤੇ ਨਾਲ ਪਨੀਰ
ਹਾਂ
ਹਾਂਜੀ
ਹੈਲੋ, ਆਰੀ
ਹਾਂਜੀ ਆ ਆ ਰਹੀ ਹੈ ਜੀ ਆ ਰਹੀ ਹੈ ਜੀ ਆਵਾਜ਼ ਹੈਲੋ। ਆਵਾਜ਼ ਆ ਰਹੀ ਹੈ ਤੁਹਾਡੀ ਤੁਹਾਡੀ ਤੁਸੀਂ ਬੋਲ ਨਹੀਂ ਰਹੇ, ਖਾਂਸੀ ਦੀ ਆਵਾਜ਼ ਆ ਰਹੀ ਹੈ। ਹੈਲੋ ਹੈਲੋ
ਇਹ ਤੇ ਬੜਾ ਹੈਵੀ ਹੋ ਜਾਏਗਾ, ਬ੍ਰੈਡ ਪਕੌੜਾ ਆਲੂ ਦੇ ਉੱਪਰ ਨੀਰ ਬਹੁਤ ਹੈਵੀ ਹੋ ਜਾਂਦਾ ਹੈ ਹੈਲੋ ਆ ਰੀ ਵਾਜ---ਆਵਾਜ